ਹੈਲੋ ਹਾਂਜੀ ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਹਾਂਜੀ ਆ ਰਹੀ ਹੈ ਹੁਣ ਆ ਰਹੀ ਹੈ ਅਵਾਜ
ਸਭ ਵਧੀਆ ਜੀ ਹਾਂਜੀ ਬਹੁਤ ਵਧੀਆ ਬ ਹੁਣੇ ਹੁਣੇ ਚਾਹ ਕੱਪ ਪੀਤਾ ਸੀ ਬੇਸ਼ੱਕ ਉਹ ਹੈਲਥ ਲਈ ਖ਼ਰਾਬ ਹੈਗਾ ਲੇਕਿਨ ਕੀ ਕਰੀਏ ਕਲਚਰ ਦੇ
ਹਾਂਜੀ ਉਹ ਤਾਂ ਹੈ ਹੀ ਹੈ ਚਾਹ ਤਾਂ ਗਰਮੀ ਚਾਹੇ ਸਰਦੀ ਹੋ ਚਾਹੇ ਗਰਮੀ ਹੋ ਚਾਹ ਤਾਂ ਪੀਣੀ ਪੀਣੀ ਏ
ਹਾਂਜੀ ਹਾਂਜੀ ਸਹੀ ਕਹਿੰਦੇ ਨੇ ਉਹ
ਹਾਂ ਬਟ ਮੈਂ ਨੀ ਚਾਹ ਪੀਂਦੀ ਤੁਸੀਂ ਪੀਤੀ ਹੈ ਚਾਹ ਮੈਂ ਨੀ ਪੀਂਦੀ ਚਾਹ
ਚਲੋ ਬਹੁਤ ਵਧੀਆ ਗੱਲ ਹੈ
ਹਾਂਜੀ
ਹਾਂਜੀ ਤਾਂ
ਹੋਰ ਸੁਣਾਓ ਦੀ
ਬਹੁਤ ਵਧੀਆ ਜੀ ਤੇ ਉਹ ਇੱਕ ਗੱਲ ਪੁੱਛਣੀ ਤੁਹਾਡੇ ਤੋਂ
ਹਾਂਜੀ
ਹਾਂਜੀ ਮੈਂ ਇਹ ਪੁੱਛਣਾ ਸੀ ਜਿਵੇਂ ਹੁਣ ਅ ਮਤਲਬ ਕਿ ਕਿ ਜੋ ਅਸੀਂ ਨੀਂਦ ਕਰਦੇ ਹਾਂ ਮਤਲਬ ਕਿ ਸਲੀਪਿੰਗ ਠੀਕ ਹੈ ਜੀ ਅਤੇ ਫਿਰ ਹਾਂਜੀ ਤੇ ਫੇਿਰ ਮੈਂ ਇਹ ਪੁੱਛਣਾ ਸੀ ਕਿ ਇੱਕ ਬੰਦੇ ਨੂੰ ਜਾਂ ਫਿਰ ਕਿਸੇ ਨੂੰ ਵੀ ਕਿਤਨੇ ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ ਮਤਲਬ ਕਿ ਜਿਵੇਂ ਹੁਣ ਅਗਰ ਬੱਚਾ ਕੋਈ ਪੜ੍ਹਾਈ ਕਰ ਰਿਹਾ ਸਟੱਡੀ ਕਰ ਰਿਹਾ ਠੀਕ ਹੈ ਜੀ ਕਈ ਵਾਰ ਕਈ ਵਾਰ ਮਤਲਬ ਕਿ ਪੂਰੀ ਰਾਤ ਜਗਦਾ ਠੀਕ ਹੈ ਜੀ ਚਲੋ ਉਹ ਤਾਂ ਫਿਰ ਵੀ ਟੈਂਪਰੇਰੀ ਹੈਗਾ ਅਗਰ ਮੈਂ ਪਰਮਾਨੈਂਟ ਗੱਲ ਕਰਾਂ ਤੇ ਫਿਰਰ ਇੱਕ ਬੰਦੇ ਨੂੰ ਇੱਕ ਪੂਰਾ ਹੈਲਥ ਮਤਲਬ ਕਿ ਹੈਲਥੀ ਨੀਂਦ ਲੈਣ ਵਾਸਤੇ ਮਤਲਬ ਕਿਤੇ ਘੰਟੇ ਦੀ ਨੀਂਦ ਪ੍ਰੈਫਰ ਕਰਨੀ ਚਾਹੀਦੀ ਹੈ ਮਤਲਬ
ਮੇਰੇ ਹਿਸਾਬ ਨਾਲ ਬੱਚਿਆਂ ਦੇ ਲਈ ਤਾਂ ਅੱਠ ਘੰਟੇ ਕਮ ਸੇ ਕਮ ਸੋਣਾ ਹੀ ਚਾਹੀਦਾ ਬੱਚਿਆਂ ਨੂੰ ਅੱਠ ਤੋਂ ਨੌ ਘੰਟੇ ਬੱਚੇ ਨੂੰ ਸੋਣਾ ਹੀ ਚਾਹੀਦਾ
ਜੀ
ਮੈਨੂੰ ਲੱਗਦਾ ਨ ਕਿ ਅੱਜ ਕੱਲ੍ਹ ਜੋ ਹੈ ਬੱਚੇ ਪੂਰੀ ਨੀਂਦ ਕਰਦੇ ਹੈ ਹਨਾ ਕਿਉਂਕਿ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਰਾਤ ਨੂੰ ਦੇਖਦੀ ਹਾਂ ਮੈਂ ਆਪਣੇ ਆਸ ਪਾਸ ਵਿੱਚ ਲੋਕੀ ਬਹੁਤ ਇੱਕ ਦੂਜੇ ਨਾਲ ਜਿੱਦਾਂ ਸੁੋਸਾਇਟੀ ਚ ਗੱਲ ਹੁੰਦੀ ਹੈ ਤਾਂ ਸਭ ਪਰੇਸ਼ਾਨ ਨੇ ਕਿ ਬੱਚੇ ਸੌਦੇ ਨੀ ਏ ਬੱਚੇ ਆਪਣਾ ਰੈਗੂਲਰ ਟਾਈਮ ਨਾਲ ਨਹੀਂ ਸੌਦੇ ਬੱਚਿਆਂ ਦਾ ਰੂਟੀਨ ਬਹੁਤ ਖਰਾਬ ਹੈ ਘਰਾ ਨੂੰ ਬਚ ਲੇਟ ਮੋਬਾਇਲ ਲੈ ਕੇ ਬੈਠੇ ਰਹਿੰਦੇ ਆ ਅਂ ਹ ਟੀ ਵੀ ਦੇਖਦੇ ਰਹਿੰਦੇ ਸੁਣਦੇ ਨੀ ਹੈ ਫੇਰ ਬੱਚੇ ਸਵੇਰੇ ਸਕੂਲ ਜਾਣ ਲੱਗੇ ਬੜੇ ਪ੍ਰੋਬਲਮ ਕਰਦੇ ਆ ਉੱਠਦੇ ਨੀ ਹੈ ਬੱਚੇ ਇਹ ਤਾਂ ਹੁਣ ਬਿਲਕੁਲ ਆਮ ਪ੍ਰੋਬਲਮ ਹੋ ਗਈ ਹੈ ਬੱਚਿਆਂ ਨੇ ਕਿ ਸੋਨਾ ਦਾ ਸਲਿਪਿੰਗ ਟਾਈਮ ਉਹਨਾਂ ਦਾ ਕੁਛ ਹੈ ਹੀ ਨੀ ਕਿ ਆਪਣਾ ਪ੍ਰੋਪਰ ਆਪਣੀ ਨੀਂਦ ਲੈਣੀ ਹੀ ਲੈਣੀ ਹੈ ਦੂਜਾ ਨ ਇੱਕ ਟ੍ਰੈਂਡ ਚੱਲ ਗਿਆ ਕਿ ਬੱਚਿਆਂ ਰਾਤ ਨੂੰ ਬੈਠਣਾ ਨੀ ਟਾਈਮ ਨਾਲ ਉੱਠ ਕੇ ਸਵੇਰੇ ਕਹਿੰਦੇ ਜ ਸਾਨੂੰ ਸਵੇਰੇ ਪੜਾਈ ਨਹੀ ਹੁੰਦੀ ਸਾਡੇ ਕੋਲ ਅਸੀ ਰਾਤ ਨੂੰ ਹੀ ਕਰਨੀ ਹੈ ਪੜਾਈ
ਹਾਂਜੀ
ਬਸ ਰਾਤ ਨੂੰ ਪੜ੍ਹ ਕੇ ਤਾਂ ਫਿਰ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਸਾਰਾ ਰੂਟੀਨ ਖ਼ਰਾਬ ਹੋ ਜਾਂਦਾ ਮੋਰਨਿੰਗ ਦਾ
ਜੀ ਦੇਖੋ ਅਗਰ ਮੇਰੇ ਅਕੋਰਡਿੰਗ ਹਾਂਜੀ ਜੀ ਦੇਖੋ ਅਗਰ ਮੇਰੇ ਅਕੋਡਿੰਗ ਜੋ ਜੀ ਜੀ ਇਹ ਜੋ ਮਤਲਬ ਕਿ ਮੇਰੇ ਿੰ ਨਿਊ ਬੋਰਨ ਬੇਬੀ ਹੁੰਦਾ ਹੈ ਮਤਲਬ ਦੇਖੋ ਅਗਰ ਮਤਲਬ ਕਿ ਅਗਰ ਤੁਸੀਂ ਯੂ ਰਿਸਰਚ ਕਰੋ ਤੇ ਉਹ ਵੀ ਕਹਿਣਗੇ ਕਿ ਬੱਚਾ ਜਿਤਨੀ ਜ਼ਿਆਦਾ ਨੀਂਦ ਲਏਗਾ ਉਤਨਾ ਜਲਦੀ ਗਰੋਥ ਹੁੰਦਾ ਉਹ ਬੱਚਾ
ਹਾਂਜੀ ਬਿਲਕੁਲ ਬਿਲਕੁਲ
ਹਾਂਜੀ ਦੇਖੋ ਫੇਿਰ ਜਦੋਂ ਬੱਚਾ ਫਿਰ ਵੱਡਾ ਹੋ ਜਾਂਦਾ ਜਿਵੇਂ ਇੱਕ ਸਾਲ ਦਾ ਜਾਂ ਫੇਿਰ ਤਿੰਨ ਸਾਲ ਦਾ ਪੰਜ ਸਾਲ ਦਾ ਫਿਰ ਤੁਹਾਨੂੰ ਪਤਾ ਹੀ ਹੈ ਦੇਖੋ ਹੁਣ ਟਾਈਮ ਦੇ ਅਕੋਰਡਿੰਗ ਉਹਦੇ ਹੱਥ ਤੇ ਫੋਨ ਲੱਗ ਜਾਂਦਾ ਹੈ ਠੀਕ ਹੈ ਜੀ ਤੇ ਫੇਰ ਫਿਰ ਮਤਲਬ ਕਿ ਜੌ ਪੇਰੈਂਟਸ ਹੁੰਦੇ ਨੇ ਇਹ ਨਾ ਮਤਲਬ ਕਿ ਮੇਰਾ ਐਕਾਰਡਿੰਗ ਨਾ ਗ਼ਲਤੀ ਕਰਦੇ ਨੇ ਇਹ ਨਾ ਬਲਿਊ ਲਾਈਟ ਹਮੇਸ਼ਾ ਐਕਟੀਵੇਟ ਰੱਖਦੇ ਨੇ ਜਿੰਨੇ ਵਜ ਨਾਲ ਮਾਇਂਡ ਨੂੰ ਇ ਵੇਂ ਲੱਗ ਜਿਵੇਂ ਨਾ ਸਨ ਲਾਈਟਸ ਅਜੇ ਖਤਮ ਨਹੀਂ ਹੋਈ ਇਸ ਕਰਕੇ ਨਾ ਬੱਚੇ ਨੂੰ ਨਾ ਨੀਂਦ ਆਉਣ ਪ੍ਰੋਬਲਮ ਆਉਂਦੀ ਆ
ਬਿਲਕੁਲ ਮੈਂ ਤਾਂ ਦੇਖਦੀ ਹਾਂ ਜਿੱਦਾਂ ਬੇਬੀਜ਼ ਦੀ ਗੱਲ ਕੀਤੀ ਹੈ ਬੱਚਾ ਜਰਾ ਹੋਸ਼ ਸੰਭਾਲ਼ ੇ ਮਹੀਨੇ ਦਾ ਬੱਚੇ ਹੁੰਦੇ ਉਹਨਾਂ ਨੂੰ ਫੋਨ ਤੇ ਬਿਠਾ ਦਿੰਦੇ ਨੇ ਐਲੋ ਜੀ ਰਾਈ ਦੇਖਲੋ ਇਹਨਾਂ ਚ ਗਾਣੇ ਸੁਣ ਲੋ ਬੈਠ ਕੇ ਬੱਚੇ ਕੀ ਕਰਦੇ ਹੈ ਖਾਣਾ ਵੀ ਖਾਂਦੇ ਕਿ ਫੋਨ ਚੱਲੇਗਾ ਤਾਂ ਖਾਣਾ ਲਾਈਟ ਬੱਚੇ ਨੂੰ ਕੋਈ ਪਤਾ ਥੋੜ੍ਹੀ ਚਲ ਕੀ ਰਿਹਾ ਉਹਦੇ ਚ ਬੱਚ ਨੂੰ ਬਸ ਨ ਕੀ ਉਹਨੂੰ ਅਟ੍ਰੈਟ ਕਰਦੀ ਹੈ ਕਿ ਉਹ ਲਾਈਟ ਕਰਦੀ ਹੈ ਬੱਚਿਆਂ ਨੂੰ ਜਦ ਤੱਕ ਲਾਈਟ ਚੱਲ ਰਹੀ ਹੈ ਬੱਚਿਆਂ ਨੂੰ ਸਾਊਂਡ ਸੁਣਾਈ ਦੇ ਰਹੀ ਹੈ ਬੱਚੇ ਖਾਣਾ ਖਾ ਰਹੇ ਜਿੱਦਾਂ ਹੀ ਫ਼ੋਨ ਬੰਦ ਬੱਚਿਆਂ ਦਾ ਖਾਣਾ ਬੰਦ
ਬਿਲਕੁਲ ਸਹੀ ਕਹਿੰਦੇ ਪਏਓ ਬੱਚੇ ਨੂੰ ਇਹ ਵੀ ਪਤਾ ਨੀ ਹੁੰਦਾ ਕਿ ਕਿਤਨਾ ਖਾਣਾ ਕਿਤਨਾ ਖਾਣਾ ਪੇਟ ਚ ਗਿਆ ਕਿਤਨਾ ਨਹੀਂ ਗਿਆ ਫੇਵੇਂ ਬੈਠੇ ਬੈਠੇ ਖਾਂਦੇ ਰਹਿੰਦੇ ਰ ਸੀ ਫੇਿਰ ਉਹ ਥੋੜ੍ਹੇ ਜਿਹੇ ਠੀਕ ਹੋ ਹੋਣ ਲੱਗ ਜਾਂਦੇ ਨੇ ਫੇਿਰ
ਹੈਲਦੀ ਹੋ ਜਾਂਦੇ ਬੱਚੇ ਹਨਾ
ਹਾਂ
ਬਿਲਕੁਲ ਬਿਲਕੁਲ ਹਾਂ ਬ ਚੋ ਨਸਕਲਦੀ ਨਹੀਂੀ ਜਾਂਦੇ ਗੇਮਸ ਖੇਡ ਕੇ ਬਾਹਰ ਨਹੀਂੀ ਬੱਚੇ ਨ ਅਸੀਂ ਅੰਦਰ ਫੋਨ ਤੇ ਗੇਮ ਖੇਲ ਲਵਾਂਗੇ
ਜੀ ਬਿਲਕੁਲ ਸਹੀ ਕਹਿੰਦਾ ਕੋਈ ਐਕਟੀਵਿਟੀ ਬਿਲਕੁਲ ਵੀ ਨਹੀਂ ਨਾ ਮਤਲਬ ਕਿ ਦੇਖੋ ਸਾਡੇ ਟਾਈਮ ਚ ਅਸੀਂ ਗੁੱਲੀ ਡੰਡਾ ਖੇਡਦੇ ਸੀ ਠੀ ਛੁਪ ਛੁਪਾਈ ਖੇਲ ਸੀ ਤੇ ਠੀਕ ਹੈ ਜੀ ਹੋਰ ਵੀ ਕਈ ਕ੍ਰਿਕ ਉਹ ਕ੍ਰਿਕਟ ਜਿਸੇ ਉਹਨੂੰ ਪਤਾ ਹੀ ਨਹੀਂੀ ਠੀਕ ਹੈ ਜੀ ਅਗਰ ਮੈਂ ਕਾਰਟੂਨ ਦੀ ਗੱਲ ਕਰਾਂ ਤੇ ਤੁਹਾਨੂੰ ਪਤਾ ਹੈਗਾ ਕਿ ਹ ਮੋਹਨ ਸਿੰਘ ਚੈਾਨੋ ਠੀਕ ਹੈ ਅੱਜ ਦੀ ਜਨਰੇਸ਼ਨ ਨੂੰ ਪਤਾ ਹੀ ਨਹੀਂੀ ਕਿ ਡੋਰੇਮੋਨ ਕੀ ਆਉਂਦਾ ਹ
ਹਮ ਹਮ ਬਸ ਉ ਹੈ ਨਾ ਬੱਚਿਆਂ ਨੂੰ ਅੱਜਕੱਲ ਕੀ ਕਰ ਰਿਹਾ ਕਿ ਅਸੀਂ ਬਾਹਰ ਬਾਹਰ ਗੇਮਸ ਖੇਲਣ ਨੀ ਜਾਣਾ ਅ ਸੀ ਕਿ ਬਾਹਰ ਕਿਉਂਕਿ ਬੱਚ ਅੱਜ ਕੱਲ ਕੀ ਕਹਿੰਦੇ ਇਸ ਸੀ ਚਲਾ ਦੋ ਬੱਚੇ ਬਾਹਰ ਦੇ ਮੌਸਮ ਨੂੰ ਮਤਲਬ ਜਾਣਾ ਹੀ ਨਹੀਂ ਚਾਹੁੰਦੇ ਕਿ ਅਸੀਂ ਗਰਮੀ ਤਾਂ ਝੇਲ ਨਹੀਂ ਸਕਦੇ। ਕਿ ਸਾਨੂੰ ਟੀ ਵੀ ਚਲਾ ਦੋ ਯਾ ਫੋਨ ਦੇ ਦੋ ਅਸੀ ਗਿ ਉੱਥੇ ਖੇਲਣਾਂਗੇ, ਅ ਸਾਰੇ ਟੀਵਰ ਕਰਨ ਜਾਨਾ ਈ ਇਸ ਕਰਕੇ ਪ੍ਰੋਬਲਮ ਹੋ ਰਹੀ ਹੈ ਅੱਜ ਕਲ, ਕਿੰਨਾ ਬੱਚਿਆਂ ਦਾ ਵੇਟ ਵਧੀ ਜਾ ਰਿਹਾ ਹੈ।
ਜੀ।
ਟਾਈਮ ਤੇ ਫੋਨ ਨਹੀਂ ਸੀਗੇ ਤੇ ਅਸੀਂ ਕੀ ਕਰਦੇ ਸੀਗੇ? ਸ਼ਾਮ ਨੂੰ ਆਪਣਾ ਬਾਹਰ ਖੇਲਣ ਜਾਣਾ ਹੀ ਜਾਣਾ ਏ।
ਹਾਂਜੀ। ਜੀ। ਦੇਖੋ ਇੱਕ ਗੱਲ ਹੋਰ ਵੀ ਹੈਗੀ ਜੋ ਪੇਰੈਂਟਸ ਕਾਫ਼ੀ ਅਲਰਟ ਹੋ ਗਏ ਨੇ, ਕਿ ਆਪਣੇ ਦੇਖੋ ਛੋਟੇ-ਛੋਟੇ ਦੇਖੋ, ਦੇਖੋ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਜਦੋਂ ਦਸ ਸਾਲ ਦੇ ਹੁੰਦੇ ਸੀ, ਬਾਹਰ ਖੇਡਦੇ ਸੀ ਠੀਕ ਹੈ, ਬਾਹਰ ਗਲੀਆਂ ਚ ਖੇਡਦੇ ਸੀ, ਪਰ ਅੱਜ ਕੱਲ੍ਹ ਦੇ ਪੇਰੈਂਟਸ ਕਾਫ਼ੀ ਅਲਰਟ ਹੋ ਗਏ ਨੇ ਆਪਣੇ
ਹਮ।
ਨਹੀਂ ਭੇਜਦੇ, ਠੀਕ ਹੈ ਜੀ, ਹੁਣ ਕਈ ਮਤਲਬ ਕੀ ਤੁਸੀਂ ਸੁਣਿਆ ਹੋਗਾ ਕਿ ਕਈ ਮਤਲਬ ਕਿ ਬੱਚੇ ਚੁੱਕੇ ਜਾਂਦੇ ਨੇ, ਐਸੇ ਕੇਸ ਸੁਣਣੇ ਨੇ ਅਸੀਂ, ਠੀਕ ਹੈ ਨਾ। ਤੇ ਫੇਰ ਇਸ ਕਰਕੇ ਨਾ ਪੇਰੈਂਟਸ ਤ ਬਿਲਕੁਲ ਵੀ ਬਾਹਰ ਨੀ ਭੇਜਦੇੁ, ਹੁੰਣ ਦੇਖੋ ਮਾਹੌਲ ਹੀ ਬੜਾ ਚੇਂਜ ਹੋ ਗਿਆ, ਅੱਜ ਤੋਂ ਮੈਂ ਪੰਦਰਾਂ, ਵੀਹ ਸਾਲ ਪੁਰਾਣੀ ਗੱਲ ਕਰ ਰਹੇ ਹਾਂ, ਹੁਣ ਦਾ ਮਾਹੌਲ ਦੇਖੋ ਕਾਫ਼ੀ ਚੇਂਜ ਹੋ ਗਿਆ। ਜੀ।
ਅੰਦਰ ਰੱਖ-ਰੱਖ ਕੇ ਇਹਦੇ ਬੱ ਬੱਚਿਆਂ ਦੀ ਹੈਲਥ ਨਾਲ ਨਾ ਤੇ ਉਹਨਾਂ ਦਾ ਮਾਇੰਡ ਡਿਵਲਪ ਹੁੰਦਾ ਹੈ, ਨਾ ਬ ਚਾ ਫਰੈਂਡ ਓਦੇ ਫਰੈਂਡਲੀ ਹੁੰਦੇ ਹੈ, ਬੱਚੇ ਆਪਣੇ ਚ ਰਹਿਣਾ ਗਿੱਜੇ ਹੋਏ ਬੱਚੇ ਕਿਸੇ ਨੂੰ ਫਰੈਂਡ ਨੀ ਬਣਾਉਣਾ ਚਾਹੁੰਦੇ, ਖੇਲਣਾ ਨਹੀਂ ਚਾਹੁੰਦੇ। ਦੋਨੋ ਤਰਫ ਇਸ਼ੂ ਵੇ, ਉਹ ਵੀ ਤੁਹਾਡੀ ਗੱਲ ਸਹੀ ਹੈ, ਕਿ ਹਾਂ ਕਿ ਅੱਜ ਕੱਲ੍ਹ ਮਾਹੌਲ ਖ਼ਰਾਬ ਹੈ, ਬੱਚਿਆਂ ਨੂੰ ਬਾਹਰ ਕੱਢਣ ਦਾ ਵੀ ਟਾਈਮ ਨੀ ਹੈਗਾ ਅੱਜ ਕੱਲ।
ਹਾਂਜੀ, ਸਹੀ ਕਹਿੰਦੇ।
ਹਾਂ ਲੇਕਿਨ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਥੋੜ੍ਹੀ ਦੇਰ ਦੇ ਦੇਹਿਣਾ ਚਾਹੀਦਾ ਸ਼ਾਮ ਨੂੰ ਬੱਚਿਆਂ ਨਾਲ, ਥੋੜ੍ਹਾ ਟਾਈਮ ਸਪੈਂਡ ਕਰਨਾ ਚਾਹੀਦਾ ਪਾਰਕ ਵਗੈਰਾ ਦੇ ਵਿੱਚ ਜਾ ਕੇ।
ਜੀ-ਜੀ, ਬਿਲਕੁਲ ਕਰਨਾ ਚਾਹੀਦਾ। ਜੀ।
ਇਕੱਲੇ ਨਹੀਂ ਜਾ ਸਕਦੇ, ਤੇ ਬੱਚਿਆਂ ਦੇ ਨਾਲ ਪੇਰੈਂਟਸ ਨੂੰ ਜਾਣਾ ਚਾਹੀਦਾ ਹੈ।
ਹਾਂਜੀ।
ਹਮ-ਹਮ।
ਜੀ, ਤੇ ਮੈਂ ਤਾਂ ਬਸ ਹਾਂਜੀ, ਤੇ ਮੈਂ ਥੋੜ੍ਹੀ ਦੇਰ ਪਹਿਲੇ ਨਾ, ਮੈਂ ਮਤਲਬ ਕਿ ਪਰਾ ਦੇ ਮੁੰਡੇ ਦੇ ਨਾਲ ਪਲਾਂਟਸ ਲਗਾ ਰਿਹਾ ਸੀ, ਜੋ ਮੇਰੇ ਫਾਦਰ ਹੈਗੇ ਨੇ, ਉਹ ਨਾ ਇੱਕ ਦੋ ਪਲਾਂਟਸ ਲੈ ਕੇ ਆਏ ਸੀ, ਤੇ ਫਿਰ ਮੈਂ ਮਤਲਬ ਕਿ ਨਾਲ ਦੇ ਨਾਲ ਲਗਾ ਰਿਹਾ ਸੀ, ਤੇ ਫਿਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀ ਕਿ ਤੁਸੀਂ ਵੀ ਨਗਾਉਣਾ ਪਸੰਦ ਕਰਦੇ ਹੋ ਪਲਾਂਟਸ ਵਗੈਰਾ
ਬਿਲਕੁਲ ਮੇਰੇ ਮਦਰ ਇਡ ਲੋਅ ਤਾਂ ਬਹੁਤ ਹੀ ਮਤਲਬ ਪਸੰਦ ਕਰਦੇ ਉਹਨਾਂ ਨੂੰ ਤਾਂ ਬਹੁਤ ਗਰ ਪੂਰੀ ਗ੍ਰੀਨਰੀ ਕੀਤੀ ਹੋਈ ਹੈ ਪਲਾਂਟਸ ਅਸੀਂ ਬਹੁਤ ਸੇਵਾ ਕਰਦੇ ਹ ਉਹ ਤਾਂ
ਓਕੇ
ਪਲਾਨਟਸ ਲਗਾਣੇ ਔ ਬਾਕੀ ਕਿ ਸਾਡੇ ਸਕੂਲਾਂ ਨੂੰ ਬੱਚਿਆਂ ਨੂੰ ਤਾਂ ਸਕੂਲੋਂ ਕੰਮ ਵੀ ਮਿਲਦਾ ਇਸ ਚੀਜ਼ ਲਈ ਕਿ ਹੋਲੀਡੇਜ਼ ਦੇ ਵਿੱਚ ਕਿ ਤੁਸੀਂ ਪਲਾਂਟਸ ਆਪਣਾ ਇੱਕ ਇੱਕ ਪਲਾਂਟ ਤੋਂ ਗਉਣਾ ਵੀ ਹੈ ਉਹਦੀ ਆਪਣਾ ਸਾਰਾ ਕੇਅਰ ਵੀ ਕਰਨੀ ਹੈ, ਫਿਰ ਉਹ ਪਲਾਨ ਸਕੂਲ ਲੈ ਕੇ ਜਾਣਾ ਬੱਚਿਆਂ ਨੇ
ਹਾਂਜੀ
ਹਾਂ, ਕਿ ਕਿਸੇ ਤਰੀਕੇ ਨਾਲ ਬੱਚੇ ਅ ਮਤਲਬ ਕ੍ਲਾਂਸ ਵਗੈਰਾ ਲਗਾਉਣ ਜ਼ਿਆਦਾ ਤੋਂ ਜ਼ਿਆਦਾ
ਜੀ ਸਹੀ ਕਹਿੰਦੇ ਪੇ ਓ
ਹਾਂਜੀ
ਦੇਖੋ ਅੱਜ-ਕੱਲ ਦੇਖੋ ਅ ਪਲਾਂਟਸ ਟਰੀਜ਼ ਲਗਾਉਣਾ ਦੇਖੋ ਜ਼ਰੂਰੀ ਤਾਂ ਹੈ ਹੀ ਬੜਾ ਠੀਕ ਹੈ ਜੀ ਇੱਕ ਤਾਂ ਆਨੰਦ ਦੇ ਨਾਲ ਆਕਸੀਜਨ ਕਾਫੀ ਫਰੈਸ਼ ਮਿਲਦੀ ਹੈ, ਖਾਸ ਕਰ ਸਵੇਰੇ ਸਵੇਰੇ ਮੋਰਨਿੰਗ ਟਾਈਮ ਅਗਰ ਤੁਸੀਂ ਮਤਲਬ ਕਿ ਅਗਰ ਸਵੇਰੇ ਸਵੇਰੇ ਉੱਠਦਾ ਫਾਈਵ ਓ ਕ੍ਲਾਕ ਜਾਂ ਫਿਰ ਸਿਕਸ ਓ ਕਲਲਾਕ ਅਗਰ ਉਹ ਮਤਲਬ ਕਿ ਪਲਾਂਟਸ ਦੇ ਵਿੱਚ ਜਾਂ ਫਿਰ ਮਤਲਬ ਕਿ ਜਿੱਥੇ ਗ੍ਰੀਨਰੀ ਹੋਏ ਕਾਫ਼ੀ ਜ਼ਿਆਦਾ ਤੇ ਉੱਥੇ ਅਗਰ ਬੰਦਾ ਸੈਰ ਕਰੇ ਗਰਸ ਦੇ ਉੱਪਰ ਸੈਰ ਕਰੇ ਤਾਂ ਕਾਫ਼ੀ ਹੈਲਥੀ ਮਨਿਆ ਜਾਂਦਾ ਹੈ
ਬਿਲਕੁਲ-ਬਿਲਕੁਲ ਬਿਲਕੁਲ ਜਿੱਥੇ ਅਸੀਂ ਰਹਿੰਦੇ ਹਾਂ ਸਾਡੀ ਸੁੋਸਾਇਟੀ ਦੇ ਵਿੱਚ ਬਹੁਤ ਬਹੁਤ ਸਾਰੇ ਪਲਾਂਟਸ ਲੱਗੇ ਹੋਏ ਹੈ, ਪਿੱਪਲ ਦੇ ਨੀਮ ਦੇ ਬਰਗਰ ਦੇ ਤਾਂ ਇੰਨਾ ਮਤਲਬ ਫਰੈਸ਼ ਹੈ ਸਾਡੀ ਸੋਸਾਇਟੀ ਦੇ ਆਸ ਪਾਸ ਕਿ ਪਲਾਂਟ ਮਤਲਬ ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਪੇੜ ਉੱਗੇ ਹੋਏ ਹੈ ਤਾਂ ਬਾਹਰ ਤੁਹਾਨੂੰ ਗਰਮੀ ਲੱਗੇਗੀ ਆਪਣੀ ਸੁੋਸਾਇਟੀ ਸਾਡੇ ਆਉਂਦੇ ਹੀ ਸਾਨੂੰ ਲੱਗੇਗਾ ਕਿ ਹਾਂ ਇੱਥੇ ਥੋੜ੍ਹੀ ਰਾਹਤ ਮਿਲ ਰਹੀ ਹੈ ਕਿ ਇੰਨੀ ਹਵਾ ਲੱਗਦੀ ਹੈ ਉਸੜਾ ਕਰਕੇ ਇਦ ਲੱਗਦਾ ਕਿ ਬਹੁਤ ਅੱਛੀ ਫਰੈਸ਼ ਹਵਾ ਆ ਰਹੀ ਹੈ ਸਾਨੂੰ ਇੱਥੇ
ਹਾਂਜੀ ਸਹੀ ਕਹਿੰਦੇ ਪੇ ਹੋ
ਪਲਾਂਟਸ ਲਗਾਉਂਣੇ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਤੇ ਦੇਖਦੇ ਹੀ ਹੀ ਤਾਂ ਪਲਾਂਟਸ ਨਾ ਕਰਕੇ ਅੱਜ ਕੱਲ੍ਹ ਵੈਦਰ ਚੇਂਜ ਕਿੰਨਾ ਹੈ, ਫਲੱਡਸ ਆ ਜਾਂਦੀਆਂ ਨੇ ਪਲਾਂਟਸ ਨਹੀਂ ਹੈਗੇ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਸਪੈਸ਼ਲੀ ਗਰਮੀਆਂ ਚ ਜ਼ਿਆਦਾ ਪਤਾ ਲੱਗਦਾ ਹੈ
ਜੀ ਦੇਖੋ ਇਹ ਸਭ ਤੋਂ ਹੈ, ਹੀ ਬੜਾ ਸਿਗਨੀਫਿਕੈਂਟ ਦੇਖੋ ਹੁਣ ਜਿਵੇਂ ਬੰਬਈ ਦੀ ਗੱਲ ਕਰਾਂ ਉਹ ਨਾਰੀਅਲ ਪੇੜ ਲੱਗੇ ਹੁੰਦੇ ਨੇ ਬੇਛਕ ਉਹ ਗੱਲ ਅਲੱਗ ਹੈ, ਕਿ ਨਰਿਯ੍ਮਲ ਦ ਸਾਰੇ ਸ਼ਹਿਰ ਆਉਂਦੇ-ਆਉਂਦੇ ਅੱਸੀ ਨੰਬੇ ਰੁਪਏ ਹੋ ਹੋ ਜਾਂਦਾ ਹੈ ਪਰ ਉੱਧਰ ਦੇਖੋ ਬੜ ਹੀ ਅਹ ਚੀਪ ਰੇਟ ਤੇ ਮਿਲਦੀ ਦਾ ਹੀ ਹੈ ਠੀਕ ਹੈ ਜੀ ਤੇ ਫੇਰ ਬੰਦਿਆਂ ਨੂੰ ਦੇ ਦੇੋ ਅਗਰ ਮਤਲਬ ਕਿ ਪਲਾਂਟਸ ਵਗੈਰਾ ਲਗਾਉਣ ਠੀਕ ਹੈ, ਜੀ ਬਗੀਚਾ ਵੀ ਹੋਣਾ ਬੜਾ ਜਰੂਰੀ ਹੈਗਾ, ਤੁਸੀਂ ਕੀ ਸੋਚਦੇ ਹੋ ਜੀ ਮਤਲਬ ਕੀ ਤੁਹਾਡੇ ਹੈਗੇ ਨੇ ਆਸ ਪਾਸ ਵਗੈਰਾ
ਦੇਖੋ ਦੇੋ ਪਹਿਲਾਂ ਤਾਂ ਮੈਂ ਸੋਚ ਰਹੀ ਸੀਗੀ ਕਈ ਲੋਕੀ ਹੈ ਜਿਹੜੇ ਪਹਿਲੇ ਅਵੇਅਰ ਨਹੀਂ ਸੀ ਲੇਕਿਨ ਹੁਣ ਕਾਫ਼ੀ ਲੋ ਅਵੇਅਰ ਹੋ ਗਏ ਹੈ ਸਬਜ਼ੀਆਂ ਵਗੈਰਾ ਪਲਨਟਸ ਵਗੈਰਾ ਮ ਹੈ ਚਾਹੇ ਛੋਟੇੇ ਡਾਂਸ ਲ ਲੋਕਾਂ ਕੋਸ਼ਿਸ਼- ਕਰਦੇ ਕਿ ਹਾਂ ਲਗਾਈ ਆਸੀ ਵੀ ਆਪਾਂ ਸਲ ਨੂੰ ਅੱਛਾੱ ਰਗੈਨਿਕ ਤਾਂ ਸਬਜ਼ੀਆਂ ਬਣਾਈਆਂ ਔਰਗੈਨਿਕ ਸਬਜ਼ੀਆਂ ਲਗਾਈਏ ਕਾਫ਼ੀ ਅਵੇਅਰ ਹੋਏ ਲੋਕੀ ਪਹਿਲੇ ਨਾਲੋਂ ਵਿੱਚ ਜੇ ਤਾਂ ਸੀਗਾ। ਕਿ ਹਾਂ ਲੋਕੀ ਨਹੀਂ, ਸੀਗੇ ਕਰਦੇ ਕੁੱਛ ਵੀ ਬਟ ਹੁਣ ਕਾਫ਼ੀ ਲੋਕ ਅਵੇਅਰ ਹੋਏ ਆ। ਕਿ ਹਾਂ ਪਲਾਂਟਸ ਲਗਾਉਣੇ ਚਾਹੀਦੇ ਆ ਸਾਨੂੰ ਤਾਂ ਕੋਸ਼ਿਸ਼ ਕਰਦੇ ਏ ਕਿ ਬੱਚਿਆਂ ਦਾ ਬਰਡੇ ਹੁੰਦਾ ਹੈ। ਤਾਂ ਸਾਡੇ ਤੇ ਸਕੂਲ ਬੱਚਿਆਂ ਨੂੰ ਬੋਲਿਆ ਗਿਆ। ਕਿ ਜਦੋਂ ਵੀ ਤੁਹਾਡਾ ਬਰਡੇ ਹੈਗਾ ਇੱਕ ਪਲਾਂਟ ਬੱਚੇ ਨੇ ਲਗਾਉਣਾ ਹੀ ਲਗਾਉਣਾ।
ਹਾਂਜੀ ਦੇਖੋ ਇਹ ਤਾਂ ਉਹ ਬਿਲਕੁਲ ਸਹੀ ਕਹਿੰਦੇ ਇਹ ਤਾਂ ਹੁਣ ਐਜੂਕੇਸ਼ਨ 'ਚ ਵੀ ਕਾਫੀ ਅ ਸਿਗਨੀਫਿਕੈਂਟ ਟੋਪਿਕ ਇਨ੍ਹਾਂ ਨੇ ਬਣਾ ਦਿੱਤਾ। ਕਿਉਂ ਜੀ, ਇਹਨਾਂ ਇਹਨਾਂ ਮਤਲਬ ਕਿ ਪਲਾਂਟਸ ਦੇ ਲਈ ਤਾਂ ਇਨ੍ਹਾਂ ਨੇ ਅਲੱਗ ਤੋਂ ਬਿਲਕੁਲ ਡਿਫਰੈਂਟ ਹਾਂਜੀ। ਬਿਲਕੁਲ ਜੀ, ਬਿਲਕੁਲ ਅਲੱਗ ਲਾਲ ਲਗਾਣ ਲੱਗ ਗਏ ਨੇ, ਏ ਬਿਲਕੁਲ ਪਲਾਂਟਸਰ ਟ੍ਰੀ ਇਨਵਾਇਰਮੈਂਟ ਦੇ ਉੱਪਰ
ਬਿਲਕੁਲ ਬੱਚਿਆਂ ਨੂੰ ਬਹੁਤ ਪੜਾਉਂਦੇ ਆ ਅੱਜ ਕੱਲ੍ਹ ਤੇ
ਜੀ ਚਲੋ।
ਰੋਇਆ ਨਹੀ ਹਾਂ ਨਹੀਂ ਬੜੀ ਪ੍ਰੋਬਲਮ ਹੋਏਗੀ। ਹਾਂਜੀ ਚਲੋ ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਠੀਕ ਹੈ। ਸਤਿ ਸ੍ਰੀ ਅਕਾਲ ਜੀ, ਓਕੇ
ਹਾਂਜੀ-
ਹਮ